ਸਤਿ ਸ੍ਰੀ ਅਕਾਲ-ਸਤਿ ਸ੍ਰੀ ਅਕਾਲ, ਕੀ ਹਾਲ ਹੈ? ਠੀਕ ਹੋ?
ਸਤਿ ਸ੍ਰੀ ਅਕਾਲ ਜੀ।
ਹਾਂਜੀ, ਹੋਰ ਸੁਣਾਓ?
ਆਵਾਜ਼, ਆ ਰਹੀ ਹੈ ਜੀ ਮੇਰੀ?
ਹਾਂਜੀ-ਹਾਂਜੀ, ਆ ਰਹੀ ਆਵਾਜ਼? ਤੁਹਾਨੂੰ ਆ ਰਹੀ ਆ ਮੇਰੀ ਆਵਾਜ਼?
ਹਾਂਜੀ- ਹਾਂਜੀ, ਬਹੁਤ ਸਲੋਅ ਆਵਾਜ਼ ਆ ਰਹੀ ਹੈ। ਥੋੜ੍ਹੀ ਰੇਂਜ ਵਿੱਚ ਆਉ, ਆਪ ਜੀ।
ਹਾਂਜੀ-ਹਾਂਜੀ। ਹੋਰ, ਹਾਂਜੀ-ਹਾਂਜੀ, ਸੁਣ ਰਿਹਾ, ਬੋਲੋ ਜੀ।
ਆਪ ਜੀ ਦੀ ਆਵਾਜ਼, ਬੜੀ ਸਲੋਅ ਆ ਰਹੀ ਹੈ, ਤਾਂ ਕਰਕੇ।
ਇੱਕ ਮਿੰਟ, ਵੀਰ ਜੀ।
ਹਾਂਜੀ, ਆਪ ਜੀ ਬੋਲੋ ਕੁਝ, ਵੀਰ ਜੀ। ਹੈਲੋ।
ਹੈਲੋ, ਹੈਲੋ ਆ ਰਹੀ ਹੈ ਆਵਾਜ਼ ਹੁਣ?
ਹਾਂ, ਹੁਣ ਆਈ ਏ ਥੋੜ੍ਹੀ ਜਿਹੀ।
ਹੋਰ ਸੁਣਾਓ, ਕੀ ਕਰਦੇ ਪਏ ਹੋ?
ਹਾਂਜੀ-ਹਾਂਜੀ, ਹਾਂਜੀ। ਕਿੱਦਾਂ, ਭਾਜੀ, ਮੌਸਮ ਕਿੱਦਾਂ ਦਾ? ਹੁਣ ਲੱਗੀ ਬਰਖਾ-ਬੁਰਖਾ ਕਿ ਨਹੀਂ ਉੱਥੇ?
ਨਹੀਂ, ਮੌਸਮ ਤੇ ਵੀਰ ਜੀ, ਮਤਲਬ ਗਰਮੀ ਹੈ।
ਅੱਛਾ, ਬਾਰਿਸ਼ ਨਹੀਂ ਹੋਈ ਅੱਜ?
ਨਹੀਂ, ਨਹੀਂ, ਬਾਰਿਸ਼ ਤੇ ਨਹੀਂ ਹੋਈ।
ਅਜ ਇਧਰ ਪੰਜਾਬ-ਹਰਿਆਣੇ ਵਿੱਚ, ਤੇ ਬਾਰਿਸ਼ ਹੋਈ ਠੀਕ-ਠਾਕ ਜੀ।
ਨਹੀਂ ਸਾਡੇ ਐਥੇ ਨਹੀਂ ਹੋਏ ਵੀਰ ਜੀ ਧੁੱਪ ਈ ਸੀ ਪੂਰਾ ਦਿਨ।
ਮੌਸਮ ਥੋੜਾ ਠੰਡਾ ਹੈ ਪਹਲੇ ਬੰਨੇ ਤੇ ਅੱਜ ਵੀ।
ਨਹੀਂ-ਨਹੀਂ ਐਥੇ ਤਾਂ ਗਰਮੀ ਹੈ ਵੀਰ ਜੀ।
ਹੂੰ ਹੂੰ ਹੂੰ ਕਿਉਂਕਿ ਭਾਜੀ ਜਿਹੜਾ, ਵੈਦਰ ਹੈ ਨਾ ਮੌਸਮ ਹੈ ਹੁਣ ਅੱਜ ਕੱਲ੍ਹ ਚੱਲਦਾ ਪਿਆ ਬਾਰਿਸ਼ਾਂ ਦਾ।
ਹਾਂਜੀ-ਹਾਂਜੀ।
ਹੂੰ ਹੂੰ ਹੂੰ ਕਿਉਂਕਿ ਜਿਹੜਾ ਮੌਸਮ ਨਾ ਅੱਜ ਕੱਲ੍ਹ ਬਾਰਿਸ਼ਾਂ ਨਾਲ ਚੱਲਦਾ ਪਿਆ
ਹਾਂਜੀ।
ਔਰ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ਾਂ ਦੇ ਵਿੱਚ ਉਪਜਾਊ ਚੀਜ਼ਾਂ ਦੀ ਬੜੀ ਲੋੜ ਹੁੰਦੀ ਏ ਜਿੱਦਾਂ ਕਿ ਬੀਜ ਪਾਉਣੇ, ਯਾ ਹੋਰ ਚੀਜ਼ਾਂ ਤੇ ਪਰਿਆਵਰਨ ਨੂੰ ਸ਼ੁੱਧ ਰੱਖਣ ਵਾਸਤੇ ਤੇ ਲੋਕੀ ਬੂਟੇ ਲਾਉਂਦੇ ਹੈ। ਤੇ ਹੋਰ ਵੀ ਹੁੰਦੇ ਜਿਹੜੇ ਫਲ ਫਰੂਟ ਦੀਆਂ ਗੁਟਲੀਆਂ ਵਗ਼ੈਰਾ ਸੁੱਟਦੇ ਉਹਨਾਂ ਨਾਲ ਵੀ ਅਹ, ਫਲ ਦੇ ਬੂਟੇ ਲੱਗ ਜਾਂਦੇ ਹੈ ਤੇ ਫਿਰ ਉਹਦੇ ਤੇ ਕੀ ਹੁੰਦਾ ਕਿ, ਅਤੇ ਹੁਣ ਅੱਜ ਕੱਲ੍ਹ ਪੋਲਿਊਸ਼ਨ ਕਿੰਨਾ ਭਾਅਜੀ ਯਾਰ,
ਉਹ ਤੇ ਹੈ ਪ੍ਰਦੂਸ਼ਣ ਤਾਂ ਬਹੁਤ ਜ਼ਿਆਦਾ ਹੈ ਜੀ ਪੁੱਛੋ ਹੀ ਨਾ। ਲੋਕੀ ਪੇੜ ਪੌਧੇ ਉੱਗਾਂਦੇ ਨੀ ਪਏ ਬਸ ਹਾਂ ਉਹ ਤੇ ਹੈ ਵੀਰ ਜੀ ਓਹ ਪੇੜ ਪੌਦੇੇ ਲਗਾਉਣੇ ਹੈ। ਫੇਰ ਤੇ ਪ੍ਰਦੂਸ਼ਣ ਦੂਰ ਹੋਣਾ।
ਜੀ ਜੀ ਜੀ ਜੀ ਜੀ ਜੀ। ਕਿਉਂਕਿ ਸਮਾਂ ਅੱਜ ਕੱਲ੍ਹ ਇਸ ਤਰ੍ਹਾਂ ਦਾ ਹੀ ਹੈ। ਕੁਰਬਾਣੀ ਵੀ ਦੱਸਦੀ ਹੈ। ਪਵਨ ਗੁਰੂ ਪਾਣੀ ਪਿਤਾ ਦੇ ਧਰ ਧਰਤ ਮਹੱਤ ਹੈਨਾ? ਜੀ ਇਹਦੇ ਵਾਸਤੇ ਆ ਸਾਡਾ,
ਹਵਾ
ਹਾਂਜੀ ਹਵਾ ਜਿਹੜੀ ਹੈ। ਹਮ ਉਹ ਸਾਡਾ ਗੁਰੂ ਆ ਪਾਣੀ ਜਿਹੜਾ ਸਾਡਾ ਉਹ ਪਿਤਾ ਹੈ। ਧਰਤੀ ਜਿਹੜੀ ਹੈ, ਇਹ ਮਾਂ ਹੈ। ਮਹੱਤਵ ਤੇ ਇਹ ਇਹ ਤਿੰਨਾਂ ਚੀਜ਼ਾਂ ਨੂੰ ਮਿਲ ਕੇ ਪਰਿਆਵਰਨ ਬਣਦਾ ਭਾਜੀ ਯਾਰ ਤੇ ਇਹਨੂੰ ਸ਼ੁੱਧ ਰੱਖਣ ਵਾਸਤੇ ਤੇ- ਤੇ। ਇਹਦੇ ਵਿੱਚ ਉਪਜਾਊ ਚੀਜ਼ਾਂ ਦੀ ਬੜੀ ਲੋੜ ਹੈ।
ਉਹ ਤੇ ਹੈ ਲੇਕਿਨ ਵੀਰ ਜੀ ਲੇਕਿਨ ਲੋਕ ਕੀ ਸਮਝਦੇ ਨੀ ਹੈ ਨਾ ਉਹ ਬਸ ਜਿੱਥੇ ਖਾਂਦੇ ਉੱਥੇ ਸੁੱਟ ਦਿੰਦੇ ਡਸਟਬਿਨ ਹੁੰਦੇ ਬਾਵਜੂਦ ਵੀ ਉਹਨਾਂ ਨੇ ਕਦੀ ਡਸਟਬਿਨ ਚ ਨਹੀਂ ਪਾਉ ਉਹਨਾਂ ਨੇ ਸੜਕ 'ਤੇ ਸੁੱਟਣਾ
ਜੀ ਜੀ ਜੀ ਜੀ ਜੀ ਇਸ ਤਰ੍ਹਾਂ ਹੀ ਹੈ।
ਜੀ।
ਲੇਕਿਨ ਅੱਜ ਕੱਲ੍ਹ ਮਤਲਬ ਸਰਕਾਰ ਵੀ ਬੜੀ ਚੇਂਜਿਸ ਕਰ ਰਹੀ ਜਿਸ ਤਰਾਂ ਇਲੈਕਟ੍ਰਿਕ ਬੱਸਾਂ ਲੈ ਕੇ ਆ ਰਹੀ ਹੈ ਲੋਕੀ ਵੀ ਮਤਲਬ ਅੱਜ ਕੱਲ ਡੀਜ਼ਲ ਪੈਟਰੋਲ ਵਾਲੇ ਜਿਹੜੇ ਵਾਹਨ ਹੈ ਘੱਟ ਚਲਾ ਰਹੇ ਜ਼ਿਆਦਾਤਰ ਉਹ ਵੀ ਇਲੈਕਟ੍ਰਿਕ ਸਕੂਟਰ ਜਾਂ ਬਾਈਕਸ 'ਚ ਸ਼ਿਫਟ ਹੋ ਰਹਿਆ।
ਆਪ ਜੀ ਦੇ ਜਿਹੜੀ ਉੱਧਰ ਆਪ ਜੀ ਦੇ ਉਧਰ ਜਿਹੜੀ ਸਵੀ ਨਦੀ ਬਹਿੰਦੀ ਹੈ।
ਤਵੀ-ਤਵੀ।
ਤਵੀ, ਹਾਂਜੀ ਹਾਂਜੀ ਹਾਂਜੀ ਹਾਂਜੀ। ਮੈਂ ਵੇਖਿਆ ਉਹਦੇ ਆਲੇ ਦੁਆਲੇ ਵੀ ਬਹੁਤ ਬੂਟੇ ਵਗੈਰਾ ਜਿਹੜੇ ਲੋਕਾਂ ਨੇ ਬਹੁਤ ਲਾਏ ਤੇ ਕਈ ਜਗ੍ਹਾ ਤੇ ਮੈਂ ਬਹੁਤ ਸਾਫ਼ ਸੁਥਰੀ ਵੀ ਵੇਖੀ ਹੈ ਜੀ।
ਹਾਂਜੀ ਹਾਂਜੀ ਹੁਣ ਸਾਡੇ ਇੱਥੇ ਉਹ ਸਮਾਰਟ ਮਤਲਬ ਉਹ ਰੀਵਰ ਬਣ ਰਹੀ ਹੈ। ਐ ਤੇ ਇੱਕ ਪ੍ਰੋਜੈਕਟ ਹੈ, ਗਵਰਮੈਂਟ ਕਰ ਰਹੀ ਹੈ। ਮਤਲਬ ਆਰਟੀਫਿਸ਼ਅਲ ਲੇਕ ਬਣਾ ਰਹੀ ਹੈ ਤਵੀ ਜਹੀ
ਹੂੰ- ਹੂੰ - ਹੂੰ- ਹੂੰ - ਹੂੰ - ਹੂੰ- ਹੂੰ। ਕਿਉਂਕਿ ਅੱਗੇ ਫੇਰ ਸੋਣ ਜਾਣਾ ਸੋਣ ਤੋਂ ਬਾਅਦ ਫੇਰ ਚੋਮਾਸਾ ਹੈ। ਭਾਦਰੋਂ ਭਾਦਰੋਂ ਵਿੱਚ ਵੀ ਗਰਮੀ ਠੀਕ ਠਾਕ ਹੁੰਦੀ ਚਿਪਚਿਪਾਹਟ ਵਾਲੀ ਬਹੁਤ ਹੁੰਦੀ।
ਹਾਂਜੀ ਉਹ ਤੇ ਹੈ।
ਹੂੰ ਕਈ ਵਾਰੀ ਨਿਕਲਦੀ ਹਾਂ ਓਹੰਦੇ ਵਿੱਚ ਮੀਂਹ ਪੈਂਦਾ ਹੀ ਨਹੀਂ।
ਮਤਲਬ ਮੈਨੂੰ ਤੇ ਨਾ ਜਿਸ ਲੇ ਮੀਂਹ ਪੈਂਦਾ ਸੀ ਮਿੱਟੀ ਦੀ ਖੁਸ਼ਬੂ ਮਤਲਬ ਉਹ ਬੜੀ ਸੋਹਣੀ ਲੱਗਦੀ ਜਿਸ ਅਤੇ ਮੀਂਹ ਪੈ ਰਹਿਆ ਤੇ ਮਿੱਠੇ ਦੀ ਖੁਸ਼ਬੂ ਆਉਂਦੀ ਏ।
ਜੀ ਜੀ ਜੀ। ਅੱਛਾ। ਭਾਜੀ ਜਿਹੜੇ ਪਹਾੜ ਨੇ ਉੱਪਰ, ਆਪਣੇ ਇਲਾਕੇ ਵਾਲਲੇ ਪਾਸੇ
ਹਾਂਜੀ ਤ੍ਰਿਕੁਟਾ ਪਰਬਤ ਹਾਂਜੀ।
ਪਠਾਨਕੋਟ ਤੋਂ ਲੈ ਕੇ ਤੇ ਹੋਰਦ ਦਾ ਤੁਰੇ ਜਾਓ ਤੇ ਇਹਦੇ ਵਿੱਚ ਭਾਜੀ। ਪਰਿਆਵਰਨ ਵਾਸਤੇ ਕੀ ਆਪਣਾ ਉਪਰਾਲਾ ਕਰਦੀ ਹੈ, ਆਪਣੀ ਉੱਧਰ ਦੀ ਸਰਕਾਰ।?
ਨਹੀਂ ਸਾਡੀ ਸਰਕਾਰ ਨੇ ਤੇ ਬੜੇ ਸਾਰੇ ਮਤਲਬ ਇਨੀਸ਼ੀਏਟਿਵ ਦੇ ਰਹੇ ਜਿਸ ਤਰ੍ਹਾਂ। ਮਤਲਬ ਅਹ ਅੱਜ ਕੁ ਜਿਵੇ ਜੰਮੂ ਸਮਾਰਟ ਸਿਟੀ ਪ੍ਰੋਜੈਕਟ ਚਲਾਏ ਪੇਏ। ਹਾਈਵੇ ਵਗੈਰਾ ਬਣ ਰਿਹਾ ਹੈ। ਮਤਲਬ ਹੋਰ ਵੀ ਬਹੁਤ ਸਾਰੇ ਓਪਰੇਸ਼ਨ ਸਾਡੇ ਜਿਹੜੇ ਗਵਰਮੈਂਟ ਜੰਮੂ ਕਸ਼ਮੀਰ ਦੀ, ਬਹੁਤ ਐਕਟਿਵਲੀ ਪਾਰਟੀਸਪੇਟ ਕਰ ਰਹੀ ਹੈ ਇਸ ਚੀਜ਼ ਇਸ ਚੀਜ਼ ਵਿੱਚ ਪਰਿਆਵਰਨ ਨੂੰ ਬਚਾਉਣ ਵਾਸਤੇ।
ਹੂੰ ਹੂੰ ਹੂੰ ਹੂੰ। ਤੁਸੀਂ ਭਾਜੀ ਕੀ ਕਰਦੇ ਹੁੰਦੇ ਹੋ?
ਸਟੂਡੈਂਟ ਹੀ ਹ ਭਈਆ ਹਾਜੇ।
ਹਜੇ ਸਟੂਡੈਂਟ ਹੋ ਆਪ ਜੀ
ਹਾਂਜੀ ਹਾਂਜੀ।
ਹੂੰ ਹੂੰ, ਕਿਹੜੀ ਕਲਾਸ ਹੀ ਪੜ੍ਹਦੇ ਓ?
ਮੈਂ ਮਾਸਟਰਸ ਕਰ ਰਿਹਾ ਜੀ।
ਮੈਂ ਕਿਹਾ ਕਿਹੜੀ ਕਲਾਸ ਵਿੱਚ ਪੜ੍ਹਦੇ ਓ।
ਯੂਨੀਵਰਸਿਟੀ
ਵਾਹ ਜੀ ਵਾਹ ਬਹੁਤ ਵਧੀਆ ਫਿਰ ਤੇ, ਆਪ ਜੀ ਨੂੰ ਤੇ ਮੇਰੇ ਖਿਆਲ ਨਾਲ ਅਹ ਜ਼ਿਆਦਾ ਪਤਾ ਹੋਏਗਾ।
ਹਾਂਜੀ ਹਾਂਜੀ। ਤੱਧੇ ਤੇ ਕਹਿ ਰਹੇ ਲੋਕੀ ਬੜਾ ਹੀ ਪ੍ਰਦੂਸ਼ਣ ਨੂੰ ਫੈਲਾ ਰਿਹਾ। ਮਤਲਬ ਪੇੜ ਘੱਟ ਲੱਗਾ ਪੇੜ ਘੱਟ ਲਗਾ ਰਿਹਾ ਹੈ। ਪ੍ਰਦੂਸ਼ਣ ਫੈਲਾ ਰਿਹਾ, ਮਤਲਬ ਉਹੀ ਵਿਅਕਤੀ ਮਤਲਬ ਅਹ ਮਤਲਬ ਜ਼ਿਆਦਾਤਰ ਅਸੀਂ ਮਤਲਬ ਵਹੀਕਲ ਦਾ ਯੂਜ ਨਾ ਕਰੀਏ ਵਾਹਨ ਦਾ। ਜੋ ਜ਼ਿਆਦਾੂ ਪ੍ਰਦੂਸ਼ਣ ਨੂੰ ਫੈਲਾ ਰਿਹਾ ਹੈ। ਅਸੀਂ ਬਾਈਸਾਈਕਲਸ ਯੂਜ ਕਰ ਸਕਦੇ ਹਾਂ। ਸਾਈਕਲ ਯੂਜ ਕਰ ਸਕਦੇ ਹਾਂ। ਜਾਂ ਫਿਰ ਅਸੀਂ ਪੈਦਲ ਜਾ ਸਕਦੇ ਹਾਂ। ਮਤਲਬ ਅਵੋਇਡ ਕਰੀਏ ਵਹੀਕਲਸ ਨੂੰ।
ਜੀ ਜੀ ਜੀ ਜੀ ਜੀ।
ਲੇਕਿਨ ਅੱਜ ਕੱਲ੍ਹ ਦੇ ਲੋਕੀ ਦੋ ਮਿੰਟ ਵੀ ਪੈਦਲ ਨਹੀਂ ਚੱਲ ਸਕਦੇ। ਉਹਨਾਂ ਨੂੰ ਕਹਿੰਦੇ ਸਾਡੇ ਬੱਸ ਦੀ ਗੱਲ ਨਹੀਂ ਹੈ। ਲੇਕਿਨ ਥੋੜ੍ਹਾ ਬੰਦੇ ਨੂੰ ਵੋਕ ਵੱਕ ਵੀ ਕਰਨਾ ਚਾਹੀਦਾ। ਥੋੜ੍ਹਾ ਸੈਰ -ਸਪਾਟਾ ਵੀ ਕਰਨਾ ਚਾਹੀਦਾ ਪੈਦਲ।
ਹੂੰ ਹੂੰ ਹੂੰ ਹੂੰ ਹੂੰ ਮੈਂ ਵੇਖਿਆ ਆਪਣੇ ਉਸ ਇਲਾਕੇ ਦੇ ਵਿੱਚ, ਅਹ ਪਹਾੜਾਂ ਦੇ ਵਿੱਚ ਲੋਕ ਲੋਕੀ ਚੱਲੇ ਤੇ ਜਾਂਦੇ ਆ। ਲੇਕਿਨ ਉੱਥੇ ਜਾ ਕੇ ਨਾ ਗੰਦ ਬੜਾ ਪ ਪਾਉਂਦੇ ਤੇ ਬਹੁਤ ਮਾੜਾ ਹਾਲ ਹੋ ਜਾਂਦਾ ਉਥਲੇ ਬੰਨੇ
ਹਾਂਜੀ ਹਾਂਜੀ ਉਹ ਤੇ ਹੈ ਪਹਾੜਾਂ ਤੇ ਜਾਂਦੇ ਹੈ ਫਿਰ
ਮੈਂ ਨਾ ਏਦਾਂ ਇੱਕ ਵਾਰੀ ਨਾ ਹਰਿਦੁਵਾਰ ਗਿਆ ਭਾਜੀ ਯਾਰ ਹਰਿਦੁਵਾਰ ਜਦੋਂ ਉੱਥੇ ਸਮਾਪਤੀ ਹੋਈ ਨਾ। ਉੱਥੇ ਹੈਗਾ ਹੀ ਇਹਦਾ ਇਸ਼ਨਾਨ ਅਹ, ਸੋਮਾਵਤੀ ਮੱਸਿਆ ਦਾ!
ਹਾਂਜੀ, ਹਾਂਜੀ।
ਤੇ ਕਾਰਤਿਕ ਪੁੰਨਿਆ ਸੀ ਉੱਧਨ, ਤੇ ਸਨ ਉੱਧਰ ਘਾਟ 'ਤੇ ਸੋਮਾਵਤੀ ਮੱਸਿਆ ਦੇ ਉੱਤੇ, ਏਨਾ ਘਾਟ ਦੇ ਉੱਤੇ ਪੋਲੋਥੀਨ! ਇਹ ਨਿਆ ਜੁੱਤੀਆਂ ਇੰਨਾ ਕੱਪੜਾ ਲੋਕੀ ਉੱਥੇ ਨਹਿਰ ਦੇ ਕੰਢੇ ਛੱਡਣਦੇ, ਗੰਗਾ ਦੇ ਕੰਢੇ ਤੇ।
ਹਾਂਜੀ, ਹਾਂਜੀ।
ਹਮ ਹਮ
ਨਹੀਂ, ਉੱਥੇ ਦੀ ਵੀ ਮਤਲਬ ਗੰਗਾ ਦਾ ਵੀ ਪ੍ਰਾਜੈਕਟ ਹੈ, ਜਿਹੜਾ ਨਮਾਮੀ ਗੰਗੇ ਪ੍ਰੋਜੈਕਟ। ਉਹ ਵੀ ਮਤਲਬ ਗੰਗਾ ਨੂੰ ਸਫਾਈ ਕਰਦੇ ਪਏ ਹੈ।
ਭਾਜੀ, ਯਮੁਨਾ ਨਾ ਹਿਮਾਚਲ ਤੋਂ ਸ਼ੁਰੂ ਹੁੰਦੀ ਹੈ।
ਹਾਂਜੀ, ਹਾਂਜੀ, ਉਹ ਤਾਂ ਪਤਾ।
ਯਮੁਨਾ ਨਗਰ ਤੱਕ ਠੀਕ ਰਹਿੰਦੀ ਹੈ। ਜਦੋਂ ਪੋਂਟਾ ਸਾਹਿਬ ਤੋਂ ਨਿਕਲਦੀ, ਯਮੁਨਾ ਨਗਰ ਇੱਕ ਹਰਿਆਣੇ ਦਾ ਤੇ ਹਿਮਾਚਲ ਦਾ ਬਾਰਡਰ ਹੈ, ਉੱਥੇ ਤੱਕ ਤੇ ਠੀਕ ਰਹਿੰਦੀ ਹੈ ਹੁਣ। ਯਮੁਨਾ ਨਗਰ ਤੋਂ ਲੈ ਕੇ ਜਿਹੜੀ ਯਮੁਨਾ ਨਾ ਦਿੱਲੀ ਤੱਕ ਪਹੁੰਚਦੀ, ਤੇ ਇੱਕ ਗੰਦੇ ਨਾਲੇ ਦਾ ਰੂਪ ਲੈ ਲੈਂਦੀ ਭਾਜੀ ਏਡਾ ਗੰਦੀ ਵਿੱਚੋਂ ਸੜਿਆ ਜਾਂਦਾ, ਨਹੀਂ ਤੁਸੀਂ ਖਲੋ ਨਹੀਂ ਸਕਦੇ ਜਮੁਨਾ ਦੇ ਕੰਢੇ ਤੇ ਦਿੱਲੀ ਚ ਏਡੇ ਨਾਲਿਆਂ ਦਾ ਗੰਦਾ ਪਾਣੀ ਆਉਂਦਾ ਵਿੱਚ। ਪੈਂਦਾ ਇੱਕ ਵਾਰੀ ਇੱਕ ਸੰਸਥਾ ਨੇ ਸਾਫ਼ ਕਰਨ ਦਾ ਇਰਾਦਾ ਬਣਾਇਆ ਉੱਥੇ ਆਪਾ ਗਏ ਆ ਜੰਮਣਾ ਦੇ ਲਾਗੇ ਖਲੋਤਾ ਨਹੀਂ ਸੀ ਜਾਂਦਾ। ਏਡੀ ਗੰਦੀ ਸੜੈਂਦ ਆਉਂਦੀ ਸੀ, ਗੰਦੇ ਨਾਲੇ ਤੋਂ ਵੀ ਭੈੜੀ ਜਿਹੀ ਉਹਾ ਏਡਾ ਕਾਲਾ ਪਾਣੀ ਨਹੀਂ, ਕਿ ਆਪਣੇ ਘਰ ਦੀ ਨਾਲੀ ਦਾ ਵੀ ਸਾਫ਼ ਪਾਣੀ ਲੱਗਦਾ ਸੀ, ਤੇ ਉਹ ਏਡੀ ਗੰਦੀ ਲੱਗ ਗਈ। ਜਾਪਦੀ ਸੀ ਉੱਥੇ ਏਡਾ ਮਾੜਾ ਹਾਲ ਸੀ, ਭਾਜੀ। ਉਹੋਧਰਲੇ ਬੰਨੇ, ਜੀ।
ਉਹ ਤਾਂ ਹੈ ਵੀ, ਜੀ।
ਆਪ ਜੀ ਕਦੇ ਆਏ ਆ ਉੱਧਰ?
ਹਾਂਜੀ, ਹਾਂਜੀ! ਨਹੀਂ, ਯਮੁਨਾਨਗਰ ਆਂ। ਮੈਂ ਜਗਾਧਰੀ। ਆਇਆ ਤਾਂ ਮੈਂ ਜਗਾਧਰੀ
ਸਮਾਨ ਲੈਣ ਆਉਂਦੇ ਹੋ?
ਨਹੀਂ, ਨਹੀਂ। ਸਾਡੇ ਮਤਲਬ ਰਿਸ਼ਤੇਦਾਰ ਉੱਥੇ ਹੀ ਹੈ ਨਾ ਇੱਕ-ਦੋ ਰਿਸ਼ਤੇਦਾਰ ਹੈ। ਉਹਨੂੰ
ਕਿੱਥੇ ਕਰਕੇ ਰਹਿੰਦੇ, ਭਾਜੀ?
ਅ, ਉਹ ਰਹਿੰਦੇ ਆ। ਹਨੂੰਮਾਨ ਗੇਟ ਦੇ ਲਾਗੇ ਰਹਿੰਦੇ ਆ, ਉਹ।
ਆਓ, ਆਓ, ਆਓ, ਆਓ, ਆਓ! ਹੈ ਉਹਦੇ ਨਾਲ ਬੰਦੇ, ਭਾਜੀ।
ਹਾਂਜੀ, ਹਾਂਜੀ।
ਹਮ। ਚਲੋ, ਜੇ ਇਸ ਵਾਰ ਆਏ ਨਾ, ਆਪ ਜੀ।
ਹਾਂਜੀ, ਹਾਂਜੀ, ਹਾਂਜੀ, ਹਾਂਜੀ! ਕੋਈ ਨਹੀਂ, ਵੀਰ ਜੀ। ਜ਼ਰੂਰ। ਕਰਾਂਗੇ, ਜ਼ਰੂਰ ਕਰਾਂਗੇ।
ਜੇ ਐਦਕੀ ਤੁਸੀਂ ਆਏ ਨੇ ਇੱਧਰਲੇ ਬੰਨੇ, ਤੇ ਭਾਜੀ ਕੋਲ ਜ਼ਰੂਰ ਕਰਿਓ
ਕੋਈ ਨਹੀਂ, ਵੀਰ ਜੀ। ਕਰਾਂਗੇ, ਪੱਕਾ ਤੁਸੀਂ।
ਕਿਉਂਕਿ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਨਾਲੇ ਤੁਸੀਂ ਯੂਨੀਵਰਸਿਟੀ 'ਚ ਪੜ੍ਹਦੇ ਹੋ।
ਹਾਂਜੀ, ਹਾਂਜੀ।
ਤਾਂ
ਨਹੀਂ, ਵੈਸੇ ਤਾਂ ਤੁਸੀਂ ਘੱਟ ਹੀ ਜਾਈਦਾ ਉੱਥੇ ਕੰਮ ਨੀ ਹੁੰਦਾ, ਵੀਰ ਜੀ, ਉੱਥੇ। ਮੈਂ ਮਾਸਟਰਸ ਕਰਦਾ ਪਿਆ ਇੰਗਲਿਸ਼ ਲਿਟਰੇਚਰ ਵਿੱਚ। ਹਾਂਜੀ।
ਬਹੁਤ ਵਧੀਆ ਗੱਲ ਹੈ ਭਾਜੀ। ਬਹੁਤ ਵਧੀਆ ਗੱਲ ਹੈ। ਮੈਨੂੰ ਬਹੁਤ ਖ਼ੁਸ਼ੀ ਹੋਈ ਤੇ ਜਦੋਂ ਤੁਸੀਂ ਏਦਰਲੇ ਬੰਨੇ ਚੱਕਰ ਲਗਾਓ ਨਾ। ਤੁਸੀਂ ਜ਼ਰੂਰ ਮਿਲ ਕੇ ਜਾਇਓ ਭਾਜੀ ਯਾਰ ਹੈਂ। ਜੀ ਜੀ ਜੀ ਠੀਕ ਹੈ। ਮੇਰੇ ਵੀਰ ਜੀ ਠੀਕ ਹੈ ਜੀ। ਓਕੇ ਜੀ ਧੰਨਵਾਦ। ਜੀ ਸਤਿ ਸ੍ਰੀ ਅਕਾਲ ਜੀ।